ਹੈਲੋ, ਹਾਂਜੀ ਭੈਣ ਜੀ ਸਸ ਸ਼੍ਰੀ ਕਾਲ।
ਸਸ ਸ਼੍ਰੀ ਕਾਲ ਜੀ। ਹੋਰ ਸੁਣਾਓ ਠੀਕ ਠਾਕ?
ਹਾਂਜੀ, ਤੁਸੀਂ ਠੀਕ ਓ।
ਹਾਂਜੀ ਮੈਂ ਵੀ ਠੀਕ ਆ ਜੀ, ਹੋਰ ਤੁਸੀਂ ਸੁਣਾਓ ਘਰ ਪਰਿਵਾਰ ਸਭ ਠੀਕ?
ਹਾਂਜੀ, ਸਭ ਵਧੀਆ।
ਚਲੋ, ਵਧੀਆ ਹੋਣਾ ਚਾਹੀਦਾ। ਹਾਂਜੀ -ਹਾਂਜੀ ਖਾ ਲਈ ਅਸੀਂ ਰੋਟੀ ਇਸ ਟਾਈਮ, ਤੁਸੀਂ ਖਾ ਲੀ?
ਅੱਛਾ ਜੀ, ਹਾਂਜੀ -ਹਾਂਜੀ ਖਾਲੀ।
ਅੱਛਾ ਜੀ, ਅੱਛਾ ਤੁਸੀਂ ਇਸ ਟਾਈਮ ਗੁਰਦੁਆਰਾ ਸਾਹਿਬ ਜਾਂਦੇ ਓ?
ਹਾਂਜੀ, ਹਾਂਜੀ ਹਾਂਜੀ।
ਅੱਛਾ- ਅੱਛਾ ਉਹੀ ਮੈਂ ਤੁਹਾਨੂੰ ਦੇਖਿਆ ਸੀਗਾ, ਮੈਂ ਕਿਹਾ ਫੋਨ ਕਰਕੇ ਪੁੱਛਾਂ ਵੀ ਇਸ ਟਾਈਮ ਜਾਂਦੇ ਓ, ਇਸ ਟਾਈਮ ਤੇ ਅੱਠ ਵਜੇ ਤੇ ਭੋਗ ਪੈ ਜਾਂਦਾ ਐ।
ਮੈਂ ਉਹ ਅੱਜ ਪ੍ਰੋਗਰਾਮ ਸੀ ਨਾ
ਅੱਛਾ -ਅੱਛਾ, ਅੱਛਾ ਅੱਛਾ ਅੱਛਾ ਨੀ ਤੇ ਸਾਡੇ ਗੁਰਦੁਆਰੇ ਚ ਤੇ ਅਹ ਅੱਠ ਵਜੇ ਭੋਗ ਪੈ ਜਾਂਦਾ, ਫੇਰ ਅਸੀਂ ਅੱਠ ਵਜੇ ਤੋਂ ਬਾਅਦ ਨੀ ਜਾਈਦਾ। ਹਾਂ ਜਦੋਂ ਪ੍ਰੋਗਰਾਮ ਹੋਏ ਲੇਟ ਭੋਗ ਪੈਣਾ ਹੋਏ ਤੇ ਬੰਦਾ ਲੇਟ ਚਲਾ ਜਾਂਦਾ। ਹਾਂਜੀ -ਹਾਂਜੀ, ਹਾਂਜੀ ਚਲੋ ਲੰਗਰ ਵੀ ਛੱਕ ਕੇ ਆਏ, ਉੱਥੋਂ ਦੀ?
ਹਾਂਜੀ -ਹਾਂਜੀ, ਪਲਾਵ ਦਾ ਲੰਗਰ ਸੀ ਅੱਜ।
ਅੱਛਾ -ਅੱਛਾ ਚਲੋ ਵਧੀਆ, ਬਹੁਤ ਸਵਾਦ ਲੰਗਰ ਹੁੰਦਾ, ਗੁਰਦੁਆਰੇ ਦੇ ਲੰਗਰ ਦੀ ਤੇ ਰੀਸ ਨਹੀਂ ਕੀਤੀ ਜਾ ਸਕਦੀ, ਬਹੁਤ ਹੀ ਵਧੀਆ ਸਵਾਦ ਹਉਂਦਾ, ਹਾਂਜੀ। ਹੋਰ ਸੁਣਾਓ ਭੈਣ ਜੀ, ਤੇ ਤੁਸੀਂ ਫਿਰ ਪੰਗਤ ੱਤਾ 'ਚ ਬਹਿ ਕੇ ਖਾਇਆ ਸੀ, ਕਿ ਫਿਰ ਉੱਥੇ
ਨਹੀਂ ਜੀ, ਲੈਨਾਂ ਚ ਉਹ ਵੰਡ ਰਹੇ ਸੀ।
ਅੱਛਾ ਅੱਛਾ ਜੀ, ਅੱਛਾ -ਅੱਛਾ ਸੰਗਤ ਘੱਟ ਸੀਗੀ, ਹਾਂਜੀ- ਹਾਂਜੀ ਚਲੋ ਇਹ ਵੀ ਵਧੀਆ ਵਧੀਆ ਗੱਲ ਏ, ਗੁਰਦੁਆਰੇ ਦਾ ਪ੍ਰਸ਼ਾਦ ਮੂੰਹ ਲੱਗ ਜੇ, ਇਹ ਵੀ ਬਹੁਤ ਵੱਡੀ ਗੱਲ ਹੈ ਜੀ, ਹਾਂਜੀ ਮੈਂ ਤੇ ਫਿਰ ਆ ਗਈ ਸੀਗੀ, ਮੈਂ ਦੇਖਿਆ ਨਾ ਉੱਥੇ ਕਿ ਥੋੜਾ ਜਾਿਹਾ ਅ ਮੈਂ ਲੇਟ ਹੋ ਗਈ ਸੀਗੀ ਤੇ ਉੱਥੇ ਟਾਈਮ ਲੱਗ ਰਿਹਾ ਸੀ, ਅਜੇ ਫਿਰ ਮੈਂ ਘਰ ਆ ਗਈ ਸੀਗੀ।
ਅੱਛਾ। ਅੱਛਾ ਜੀ।
ਹਾਂਜੀ, ਹਾਂਜੀ। ਤੇ ਹੋਰ ਫਿਰ ਤੁਸੀਂ ਆ ਕੇ ਹੁਣ ਤੁਸੀਂ ਅਹ
ਰੋਟੀ ਹੁਣ ਬਣਾਈ ਹਾਂਜੀ, ਰੋਟੀ ਖਾ ਕੇ ਹੁਣ ਫ੍ਰਰੀ ਹੋ ਗਏ ਸੀ ਜੀ।
ਅੱਛਾ ਅੱਛਾ ਰੋਟੀ ਖਾ ਕੇ ਫ੍ਰਰੀ ਹੋ ਗਏ ਸੀਗੇ, ਚਲੋ ਇਹ ਵੀ ਵਧੀਆ ਗੱਲ ਫ੍ਰਰੀ ਹੋਜੋ ਤੇ ਬੰਦਾ ਕਹਿੰਦਾ, ਫੇਰ ਚਲੋ ਗੱਲਬਾਤ ਤੀ ਕਰ ਲਈਏ, ਬੜੇ ਦਿਨ ਹੋ ਗਏ ਸੀ ਗੱਲ ਨੀ ਹੋਈ ਸੀ, ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰਾਂ ਪੁੱਛਾਂ ਹਾਲ ਚਾਲ, ਨਾਵੇੈਂ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਸੀਗੀ, ਤੁਸੀਂ ਬੜੇ ਸਲਿਮ ਲੱਗ ਰਹੇ ਸੀਗੇ ਫੋਟੋ ਵਿੱਚ, ਤੁਸੀਂ ਵੇਟ ਕਿਵੇਂ ਘੱਟ ਕੀਤਾ ਭੈਣ ਜੀ?
ਬਸ, ਯੋਗਾ ਕਰ ਕਰਕੇ
ਅੱਛਾ ਅੱਛਾ, ਐ ਵੀ ਵਧੀਆ ਗੱਲ ਹੈ, ਅੱਜ ਕੱਲ੍ਹ ਯੋਗਾ ਨਾਲ ਦੀ ਵੇਟ ਘੱਟ ਹੋ ਜਾਂਦਾ ਪਹਿਲੇ ਤਾਂ ਅਸੀਂ, ਜਿੰਮ ਹੀ ਕਰਦੇ ਸੀਗੇ, ਤੇ ਤਾਂ ਹੀ ਘੱਟ ਹੁੰਦਾ ਸੀਗਾ ਅੱਜ ਯੋਗਾ ਜ਼ਿਆਦਾ ਚੱਲਣ ਲੱਗ ਗਏ, ਹਨਾ।
ਹਾਂਜੀ, ਹਾਂਜੀ।
ਅੱਛਾ ਯੋਗਾ ਤੇ ਫਿਰ ਪ੍ਰਾਣਾਯਮ ਵੀ ਕਰਵਾਉਂਦੇ ਨੇ, ਸਿਰਫ ਐਕਸਸਾਈਜ਼ ਕਰਾਉਂਦੇ ਨੇ?
ਬਸ ਐਕਸਰਸਾਈਜ਼ ਹੀ ਕਰਦੇ ਆ ਜੀ।
ਅੱਛਾ ਅੱਛਾ ਇਹ ਵੀ ਵਧੀਆ ਗੱਲ ਹੈ, ਐਕਸਰਸਾਈਜ਼ ਨਾਲ ਵਧੀਆ ਸਰੀਰ ਦੀ ਸਟਿਫਨੈਸ ਵੀ ਦੂਰ ਹੋ ਜਾਂਦੀ ਹੈ ਨਾ।
ਬਿਲਕੁਲ, ਬਿਲਕੁਲ।
ਹਾਂਜੀ ਨਹੀਂ ਤੇ ਬੜੀ ਸਟਿਫਨੈਸ ਹੁੰਦੀ ਹੈ ਉੱਥੇ, ਅ ਟੀਵੀ 'ਚ ਦੇਖੀ ਦਾ ਨਾ, ਬਾਬਾ ਰਾਮਦੇਵ ਯੋਗਾ ਕਰਾਉਂਦੇ ਨੇ
ਹਾਂਜੀ।
ਹਾਂਜੀ ਉਹ ਤੇ ਯੋਗਾ ਕਰਾਉਂਦੇ ਨਾ, ਬਾਬਾ ਰਾਮਦੇਵ। ਤੇ ਉਹ ਕਿੰਨੇ ਫਲੈਕਸੀਬਲ ਹੈਗੇ ਨਾ, ਤੁਸੀਂ ਦੇਖਿਆ ਇੰਨੀ ਉਮਰ ਵਿੱਚ ਵੀ
ਹਾਂਜੀ। ਮੈਂ ਪਹਿਲੇ ਬਾਬਾ ਰਾਮਦੇਵ ਦੇਵੀ ਪ੍ਰੋਡਕਟ ਯੂਜ ਕਰਦੀ ਸੀ, ਉਦੋਂ ਦਾ ਸ਼ੈਂਪੂ ਬਹੁਤ ਵਧੀਆ ਸੀ।
ਅੱਛਾ ਅੱਛਾ, ਹਾਂ ਸ਼ੈਂਪੂ ਹਾਂ ਹਾਂਜੀ ਹਾਂਜੀ, ਹਾਂਜੀ ਉਹਨਾਂ ਦੇ ਪ੍ਰੋਡਕਟ ਵੀ ਸਾਰੇ ਬਹੁਤ ਵਧੀਆ ਹੈਗੇ ਨੇ ਯੋਗਾ ਵੀ ਬਹੁਤ ਵਧੀਆ ਕਰਿਆ, ਤੁਸੀਂ ਦੇਖਿਆ ਉਹਨਾਂ ਦੇ ਨਾ ਸ਼ੈਂਪੂ ਯੂਜ ਕਰਕੇ, ਉਹਨਾਂ ਦਾ ਇੱਕ ਵਾਲ ਵੀ ਨਿਕਾਲਾ ਹੈਗਾ ਜੀ ਚਿੱਟਾ ਹੈਗਾ ਜੇ, ਸਾਰੇ ਵਾਲ ਕਾਲੇ ਹੈਗੇ ਨੇ। ਔਰ ਕਿੰਨੇ ਫੁਰਤੀਲੇ ਨੇ ਆ, ਕਿੰਨੇ ਭੱਜਦੇ ਨੇ ਉਹ। ਬਹੁਤ ਭੱਜਦੇ ਨੇ ਉਹ, ਉਹਨਾਂ ਦੀ ਐਕਸਰਸਾਈਜ਼ ਕਰਨ ਦਾ ਤਰੀਕਾ, ਉਹ ਪਤਾ ਸਿਰ ਦੇ ਭਾਰ ਨੀਚੇ ਕਰਕੇ ਨਾ, ਸਿਰ ਦੇ ਭਾਰ ਟੰਗਾਂ ਉੱਤੇ ਕਰ ਲੈਂਦੇ ਨੇ, ਇੰਨਾ ਕਰਨ ਵਾਸਤੇ ਪਤਾ ਕਿੰਨਾ ਉਹ ਚਾਹੀਦਾ
ਬਿਲਕੁਲ।
ਕਿ ਕਿੰਨਾ ਯੋਗਾ ਵਿਆਮ ਚਾਹੀਦਾ, ਇੰਨੀ ਐਕਸਰਸਾਈਜ਼ ਕਰਕੇ ਫੇਰ ਬੰਦਾ ਏਦਾਂ ਕਰ ਸਕਦਾ, ਨਹੀਂ ਤੇ ਏਦਾਂ ਬੰਦਾ ਕਰਨਾ ਬਹੁਤ ਹੀ ਮੁਸ਼ਕਿਲ ਨੂੰ ਬੰਦੇ ਵਾਸਤੇ ਤੇ, ਹਾਂਜੀ ਬਾਬਾ ਰਾਮਦੇਵ ਨੇ ਸਭ ਤੋਂ ਪਹਿਲੇ ਯੋਗਾ ਸਟਾਰਟ ਕੀਤੀ ਸੀਗੀ ਨਾ, ਮੈਨੂੰ ਤੇ ਸਭ ਤੋਂ ਪਹਿਲੇ ਉਹਨਾ ਦਾ ਹੀ ਪਤਾ ਨਾਮ ਕਿ ਉਹਨਾਂ ਨੇ ਸਟਾਰਟ ਕੀਤੀ ਸੀ, ਫਿਰ
ਹੋਰ ਤਾਂ ਕਿਸੇ ਨੇ ਅਜੇ ਤੱਕ ਕੀਤੇ ਨੀ, ਉਹੀ ਕਰਾਂਉਂਦੇ ਨੇ ਬਸ ਜਿਹੜੇ
ਹਾਂਜੀ ਹਾਂਜੀ ਉਹੀ ਕਰਾਉਂਦੇ ਨੇ, ਉਸ ਤੋਂ ਬਾਅਦ ਉਹਨਾਂ ਦਾ ਦੇਖ ਕੇ ਹੁਣ ਸਾਰੀ ਜਗਾਵਾਂ ਤੇ, ਜਗ੍ਹਾ ਜਗ੍ਹਾ ਯੋਗਾ ਸੈਂਟਰ ਹੀ ਖੁੱਲ੍ਹ ਗਏ ਨੇ। ਆਪਣੇ ਸ਼ਹਿਰ 'ਚ ਅਜੇ ਤੱਕ ਨਹੀਂ ਖੁੱਲਿਆ, ਸਾਡੇ ਸ਼ਹਿਰ ਵਿਚ ਖੁੱਲੇਗਾ ਨਾ ਹਾਂ ਫੇਰ ਮੈਂ ਜਾਇਆ ਕਰਾਂਗੀ ਮੈਂ ਵੀ, ਮੈਂ ਕਿਹਾ ਭੈਣ ਜੀ ਬੜੇ ਪਤਲੇ ਹੋ ਗਏ ਨੇ, ਤੇ ਮੈਂ ਹੁਣ ਨਾ ਬੜਾ ਵੇਟ ਗੇਨ ਕਰ ਲਿਆ। ਤੇ ਇਸ ਕਰਕੇ ਨਾ ਮੈਂ ਵੀ ਜਾਇਆ ਕਰਾਂਗੀ, ਉਹ ਨਾ ਬਸ ਪਿੱਛੇ ਨਾ ਮੈਂ ਅਹ ਪੰਜ ਛੇ ਵਿਆਹ ਅਟੈਂਡ ਕਰ ਲਏ, ਤੁਹਾਨੂੰ ਪਤਾ ਚਾਰ ਚਾਰ, ਪੰਜ ਪੰਜ
ਅੱਛਾ ਜੀ। ਹੈਲੋ,
ਦਿੱਤਾ ਜਾਂਦਾ ਹਾਂਜੀ, ਵਿਆਹ ਸ਼ਾਦੀ ਤੇ ਜਾਓ ਨਾ ਮੈਂ ਕਿਹਾ ਭੈਣ ਜੀ ਖਾਇਆ ਪੀਆ ਜਾਂਦਾ।
ਹਾਂਜੀ, ਹਾਂਜੀ।
ਉੱਥੇ ਨਾ ਪਰਹੇਜ਼ ਨਹੀਂ ਕੀਤਾ ਜਾਂਦਾ, ਫੇਿਰ ਜੋ ਮਨ ਕਰਦਾ ਬੰਦਾ ਖਾ ਲੈਂਦਾ। ਤੇ ਫੇਿਰ ਐਵੇਂ ਕਰਦੇ ਕਰਦੇ, ਹੁਣ ਤੁਹਾਨੂੰ ਪਤਾ ਚਾਰ ਪੰਜ ਦਿਨ ਲਗਾਤਾਰ ਅਗਰ ਤੁਸੀਂ ਬਾਹਰ ਦਾ ਖਾਓਗੇ ਤੇ ਆਪੇ ਤੁਹਾਡਾ, ਦੋ ਤਿੰਨ ਕਿੱਲੋ ਵੇਟ ਤੇ ਵੱਧੇਗਾ ਹੀ ਵ ਦੇ ਸਾਡੇ ਵਰਗੇ ਨੂੰ ਤੇ, ਪਾਣੀ ਵੈਸੇ ਵੀ ਲੱਗ ਜਾਂਦਾ ਏ।
ਲੱਗ ਜਾਂਦਾ ਹੈ, ਫੈਟ ਫੈਟੇ ਫੈਟ ਵੱਧ ਜਾਂਦਾ ਫੈਟ, ਇੱਕੋ ਦਮ ਫੈਟ ਹੋ ਜਾਂਦੇ ਆ।
ਹਾਂਜੀ ਹਾਂਜੀ, ਹਾਂ ਫੇਰ ਹਾਂਜੀ ਰਾ ਬੜੀ ਜਲਦੀ, ਬਿਲਕੁਲ ਮੂੰਹ ਬੰਦ ਕਰਨਾ ਪੈਂਦਾ। ਪਤਾ ਕੀ ਮੇਰੀ, ਅਹ ਪਹਿਲੇ ਮੈਂ ਨਾ ਮੇਰੇ ਪੜੋਸ ਵਿੱਚ ਇੱਕ ਮੇਰੀ ਸਹੇਲੀ ਹੈਗੀ ਏ, ਉਹਨਾਂ ਪਤਾ ਕਿਵੇਂ ਪੱਤਲੀ ਹੋਈ ਉਹਨੇ ਨਾ ਸਿਰਫ, ਸਵੇਰੇ ਵੀ ਉਹ ਜਿਵੇਂ ਮ ਮੂਲੀ ਦੀ ਰੋਟੀ ਖਾਂਦੀ ਸੀਗੀ, ਘਿਓ ਨਹੀਂੀ ਲਾਉਂਦੀ ਸੀਗੀ, ਬਸ ਮਲੀ ਦੀ ਰੋਟੀ- ਖਾਂਦੀ ਸੀਗੀ, ਹਾਂਜੀ ਛੋਟੇ ਛੋਟੇ ਪੇੜ ਹੈਗੇ ਨਾ ਆਟੇ ਦੇ, ਹਾਂ ਉਹਨੂੰ ਪ ਪਤਲਾ ਪਤਲਾ ਵੇਲ ਕੇ, ਵਿੱਚ ਜਿਆਦਾ ਸਾਰੀ ਮੂਲੀ ਪਿਆਜ, ਹਰੀ ਮਿਰਚਾਂ, ਜੋ ਤੁਹਾਨੂੰ ਚੰਗਾ ਲੱਗਦਾ ਧਨੀਆ ਦੁਨੀਆਂ ਸਭ ਪਾ ਲੋ, ਤੇ ਜ਼ਿਆਦਾ ਸਾਰੇ ਮੂਲੀ ਪਾ ਕੇ ਨਾ ਡਬਲ ਉਹਦੀ ਰੋਟੀ ਬਣਾ ਕੇ ਉਹਨੂ ਸੇਕ ਲਿਆ, ਘਿਓ ਨੀ ਲਾਣਾ ਬ ਉਹ ਸੁੱਕ ਕਿ ਰੋਟੀ ਸਵੇਰੇ ਖਾਂਦੀ ਸੀਗੀ ਤੇ ਸ਼ਾਮੀ ਵੀ ਉਹੀ ਸੁੱਕੀ ਮੂਲੀ ਦੀ ਰੋਟੀ, ਸ਼ਾਮੀ ਖਾਂਦੇ ਸੀਗੇ। ਬਸ ਉਸ ਤੋਂ ਇਲਾਵਾ ਇੱਕ ਛੋਟਾ ਕੱਪ ਚਾਹ ਦਾ ਸਵੇਰੇ, ਇੱਕ ਛੋਟਾ ਕੱਪ ਚਾਹ ਦਾ ਘੱਟ ਮਿੱਠੇ ਵਾਲਾ, ਬਹੁਤ ਲਾਈਟ ਮਿੱਠੇ ਵਾਲਾ ਸ਼ਾਮੀ ਉਸ ਤੋਂ ਇਲਾਵਾ ਥੋੜਾ ਬਹੁਤ ਫਰੂਟ, ਫਰੂਟ ਵਿਚ ਵੀ ਪੀਤਾ ਲੈਂਦੀ ਸੀ, ਜਾਂ ਮੌਸਮੀ ਲੈਂਦੀ ਸੀਗੀ। ਬਸ ਫੇਰ ਤਾਂ ਉਹਨੇ ਨਾ ਬੜਾ ਹੀ ਵ ਦੀਆ ਡੇਢ ਮਹੀਨੇ ਵਿੱਚ ਉਹਨੇ ਦਸ ਕਿੱਲੋ ਵੇਟ ਘੱਟ ਕਰ ਲਿਆ। ਹਰ ਬੰਦੇ ਦਾ ਆਪਣਾ ਆਪਣਾ ਹਾਂਜੀ ਹਰ ਬੰਦ
ਆਪਣਾ ਆਪਣਾ ਹੁੰਦਾ ਸਾਡੇ ਵਰਗਿਆ। ਹਾਂ ਸਾਡੇ ਵਰਗਿਆਂ ਕੋਲੋ ਪਰੌਂਠੇ ਸਵੇਰੇ ਸਵੇਰੇ ਖਾਣੇ
ਹਾਂ ਸਾਨ ਤੇ ਪਰੌਂਠਿਆਂ ਦੇ ਬਿਨਾਂ ਸਾਡਾ ਦਿਨ ਹੀ ਨੀ ਚੜਦਾ ਉੱਡਦੇ ਹੀ ਅਸੀਂ ਕਹਿੰਦੇ ਹਾਂ ਅੱਜ ਆਲੂ ਦੇ ਬਣਾਉਂਦੇ ਹਾਂ ਅੱਜ ਗੋਭੀ ਦੇ ਬਣਾਉਂਦੇ ਹਾਂ ਅੱਜ ਮੂਲੀ ਦੇ ਬਣਾਉਂਦੇ ਹਾਂ ਤੇ ਫੇਰ ਅਸੀਂ ਮੈਂ ਤਵੇ ਤੇ ਨਾ ਘਿਓ ਲਾਵਾਂ ਚਾਹੇ ਪਰ ਐਵੇਂ ਬਣਾ ਲਾ ਫੇਰ ਮੈਂ ਉੱਤੇ ਨਾ ਮ ਮੱਖਣ ਰੱਖੇ ਬਿਨਾਂ ਨਹੀਂ ਖਾ ਸਕਦੀ ਮੈਂ ਕੀ ਕਰਾਂ ਬਸ ਫੇਰ ਨਾ ਮੈਂ ਮ ਮੱਖਣ ਰੱਖ ਕੇ ਅੱਛਾ ਮੇਰੇ ਕੋਲੋਂ ਫਿੱਕੀ ਚਾਹ ਵੀ ਨੀ ਪੀਤੀ ਜਾਂਦੀ। ਔਰ ਚਾਹ ਵੀ ਸਾਨੂੰ ਥੋੜ੍ਹੀ ਜਿਹੀ ਨੀ ਸੋਹਣੀ ਚਾਹੀਦੀ ਵੱਡਾ ਕੱਪ ਭਰ ਕੇ ਨਹੀਂ ਤੇ ਉਹ ਤੇ ਛੋਟਾ ਜਿਹਾ ਕੱਪ ਪੀ ਕੇ ਤੇ ਉਹਨੇ ਇਨਾ ਸੋਹਣਾ ਵੇਟ ਘਟਾ ਲਿਆ ਮੈਂ ਕਿਹਾ ਇੰਝ ਨੀ ਮੈਂ ਮਾਰ ਮਾਰ ਕੇ ਵੇਟ ਘਟਾ ਸਕਦੀ ਇਸ ਕਰਕੇ ਮੈਂ ਤੇ ਵਧੀਆ ਖਾ ਪੀ ਕੇ ਬਈ, ਤਾਂ ਕੋਸ਼ਿਸ਼ ਕਰਾਂਗੀ ਐਕਸਰਸਾਈਜ਼ ਕਰਾਂਗੀ, ਕੁਛ ਨਾ ਕੁਛ ਕਰਾਂਗੀ ਤੇ ਐ ਇੱਕ ਕਿ ਚੱਲ ਅਹ ਵੈਸੇ ਦੋ ਪਰੋਂਠੇ ਖਾਂਦੀ ਹਾਂ। ਅੱਧਾ ਘੱਟ ਕਰ ਲਊਗੀ ਅੱਧੇ ਘੱਟ ਕਰਨਾ ਜਿੰਨਾ ਵੇਟ ਘੱਟ ਗਿਆ ਘੱਟ ਗਿਆ ਹੋਰ ਕੀ ਕਰਾਂ। ਫਿਰ ਮੈਂ, ਭੁੱਖੇ ਤੇ ਮੈਂ ਰਹਿ ਹੀ ਨਹੀਂ ਸਕਦੀ ਪਤਾ। ਕਿ ਮੈਂ ਅਗਰ ਸਵੇਰੇ ਅਮ ਪਰੋਂਠਾ ਨਾ ਖਾਧਾ ਨਾ ਫਿਰ ਮੈਂ ਥੋੜੀ ਦੇਰ ਬਾਅਦ ਕੁਛ ਹੋਰ ਖਾ ਲਾਂਗੀ। ਕੋਈ ਬਿਸਕਿਟ ਖਾ ਲਾਂਗੀ ਨਮ ਕੀਨ ਖਾ ਲਾਂਗੀ ਬਸ ਫੇਰ ਐਵੇਂ ਕੁੱਛ ਨਾ ਕੁੱਛ ਤੇ ਖਾਵਾਂਗੀ ਨਾ ਫੇਰ ਫੇਰ ਬੰਦਾ ਇੱਕ ਵਾਰ ਪਹਿਲੇ ਸਵੇਰੇ ਖਾ ਲਏ ਨਾ ਥੋੜਾ ਫਿਰ ਬੰਦਾ ਤਿੰਨ- ਚਾਰ ਘੰਟੇ ਏਹਦੀ ਸ਼ਾਂਤੀ ਹੋ ਜਾਂਦੀ ਏ। ਹਾਂ, ਹਾਂਜੀ ਹਾਂਜੀ ਤੇ ਬਸ ਫਿਰ ਮੈਂ ਤੇ ਐਵੇਂ ਹੀ ਵੇਟ ਘਟਾਵਾਂਗੀ ਹਾਂਜੀ ਸ਼ਾਮ ਵੇਲੇ ਮੈਂ ਸੋਚਿਆ ਫਿਰ ਮੈਂ ਮੈਂ ਕਿਹਾ ਓਹ ਤੂੰ ਤੁਸੀਂ ਤੇ ਓਹਨਾ ਨੂੰ ਕਿਹਾ ਆਪਨੀ ਸਹੇਲੀ ਨੂੰ ਤੁਸੀਂ ਤੇ ਸਵੇਰੇ ਸ਼ਾਮ ਹੀ ਮੂਲੀ ਦੇ ਪਰਾਂਠੇ ਖਾਧੇ ਨੇ ਯਾਰ ਘੀਏ ਦੇ ਪਰਾਂਠੇ ਖਾਧੇ ਨੇ ਤੇ ਮੈਂ ਤੇ ਸ਼ਾਮ ਵੇਲੇ ਬ ਪਤਾ ਕੀ ਕਰਾਂਗੀ ਯਾ ਤੇ ਚਨਾ ਚਾਟ ਬਨਾ ਲਾਂਗੀ ਚਨਾ ਉਬਾਲ ਕੇ ਨਾ ਛੋਲੇ ਉਬਾਲ ਕੇ। ਤੇ ਓਹਦੇ ਵਿੱਚ ਪਿਆਜ਼ ਟਮਾਟਰ ਖੀਰਾ ਕੱਟ ਕੇ ਨਿੰਬੂ ਪਾ ਕੇ ਓ ਖਾ ਲਿਆ ਕਰਾਂਗੀ ਸ਼ਾਮੀ ਰੋਟੀ ਰੋਟੀ ਨੀ ਖਾਵਾਂਗੀ ਹੋਰ ਕੀ ਕਰਾਂਗੀ ਫੇਰ ਓਹਦੇ ਨਾਲ ਵੀ ਨਾ ਟਿਡ ਪਰ ਜਾਂਦਾ ਜੇ। ਮੈ ਇੱਕ ਵਾਰ ਵੈਸੇ ਸ਼ੌਕੀਆਂ ਤੌਰ ਤੇ ਨਾ ਛੋਲੇ ਕਾਲੇ ਛੋਲੇ ਉਬਾਲੇ ਸੀਗੇ ਤੇ ਜਿਵੇਂ ਤੁਹਾਨੂੰ ਪਤਾ ਕਾਲੇ ਛੋਲੇ ਸ਼ਨੀਵਾਰ ਗੁਰਦੁਆਰੇ ਮਿਲਦੇ ਨੇ ਕਿਡੇ ਸੁਵਾਦ ਹੁੰਦੇ ਨਾ ਹਾਂਜੀ ਓ ਤੇ ਘਿਓ ਵਿਚ ਹਾਂ ਹੁਣ ਮਿਲਨੇ ਬੰਦ ਹੋ ਗਏ ਨੇ ਓਹ ਨਾ ਅਹ ਮਸਾਲਿ ਮਸਾਲਾ ਘਿਓ ਪਾਉਂਦੇ ਸੀਗੇ ਓਹ। ਤੜਕਾ ਲਾਉਂਦੇ ਸੀਗੇ ਪਰ ਅਸੀਂ ਨਾ ਪਤਾ ਕੀ ਕਰਦੇ ਸੀ ਅਸੀਂ ਨਾ ਬਸ ਐਵੇਂ ਈ ਉਬਾਲ ਘੇਰੀ 'ਚ ਪਿਆਜ ਟਮਾਟਰ ਘਰ ਕੱਟ ਕੇ ਤੇ ਅਸੀਂ ਨਾ ਓਹਦੇ 'ਚ ਨਿੰਬੂ ਪਾ। ਕੇਵੇਂ ਖਾਂਦੇ ਸੀਗੇ ਓ ਵੀ ਬੜਾ ਸੁਵਾਦ ਲੱਗ ਹੁੰਦਾ ਸੀ ਓਹਦੇ ਨਾਲ ਹੀ ਵੇਟ ਘੱਟ ਹੋ ਜਾਂਦਾ ਜੇ ਰੋਟੀ ਦੀ ਜਗਹਾ ਤੁਸੀਂ ਇਹ ਖਾਓ ਇੱਕ ਟਾਈਮ। ਜਾਂ ਚਨਾ ਚਾਟ ਖਾਓ ਹਾਂਜੀ ਹਾਂਜੀ ਜਾਂ ਚਨਾ ਚਾਟ ਖਾਓ ਯਾਂ ਫੇਰ। ਹਾਂਜੀ ਹਾਂਜੀ ਯਾ ਫਿਰ ਸਬਜ਼ੀਆਂ ਕੋਈ ਨਾ ਕੋਈ ਸਬ ਸਬਜ਼ੀਆਂ ਜਿਵੇਂ ਬੋਇਲ ਕਰਕੇ ਜਾਂ ਫਿਰ ਤੁਸੀਂ ਸਟੀਮ ਕਰ ਲਓ ਸਬਜ਼ੀਆਂ ਜਿਵੇਂ ਮਸ਼ਰੂਮ ਹੋ ਗਏ ਹਾਂਜੀ ਓ ਗੋਭੀ ਹੋ ਗਿਆ ਦੂਜੇ ਵਾਲਾ ਹਰੇ ਵਾਲਾ ਗੋਭੀ ਨੀ ਹੁੰਦਾ। ਓਹ ਕੀ ਕਹਿੰਦੇ ਨੇ ਕਿਹੜਾ ਗੋਭੀ ਕਹਿੰਦੇ ਨੇ ਓਹਨੂੰ ਮੈਨੂੰ ਨਾਮ ਹੀ ਭੁੱਲ ਗਿਆ ਓਹਦਾ ਹਾਂਜੀ ਬਰੋਕਲੀ ਬਰੋਕਲੀ। ਆ ਬਰੋਕਲੀ ਹੋ ਗਈ ਮਸ਼ਰੂਮ ਹੋ ਗਏ ਇਹ ਸਭ ਚੀਜ਼ਾਂ ਨਾ ਵਿੱਚ। ਹਾਂ, ਇਹ ਸਭ ਚੀਜ਼ਾਂ ਹਲਕੀ-ਹਲਕੀ ਨਾ ਫਰਾਈ ਕਰਕੇ ਤੇ ਬਸ ਲੋਕ ਕਿ ਨਾ ਐਵੈ ਵੀ ਖਾਂਦੇ ਜੇ ਇੱਕ ਟੈਮ ਇੱਕ ਟਾਈਮ ਹੀ ਰੋਟੀ ਖਾਂਦੇ ਨੇ ਬਸ ਕਹਿੰਦੇ ਨੇ ਰੋਟੀ ਨਾਲ ਹੀ ਵੇਟ ਵੱਧਦਾ ਤੁਸੀਂ ਇੱਕ ਟਾਈਮ ਰੋਟੀ ਖਾ ਲੋ ਚਾਹੇ ਤੁਸੀਂ ਜਿਹੜੀ ਮਰਜ਼ੀ ਖਾ ਲੋੋ। ਥੋੜੀ ਜਿਹੀ ਸਬਜ਼ੀ ਲੈ ਲੋ ਕੱਟ ਘਿਉ ਵਾਲੀ ਤੇ ਇੱਕ ਟੈਮ ਤੁਸੀਂ ਦੂਜੇ ਟਾਈਮ ਨਾ ਇਹ ਚੀਜ਼ਾਂ ਖਾਓ। ਇਹ ਚੀਜ਼ਾਂ ਖਾਣ ਨਾਲ ਨਾ ਫਿਰ ਵੇਟ ਘੱਟ ਹੋ ਜਾਂਦਾ ਏ। ਬਾਕੀ ਐਏ ਹੁਨ ਗਰਮੀਆਂ ਦਾ ਸੀਜਨ ਏ ਇੱਕ ਤੇ ਆਈਸ ਕਰੀਮ ਤੋਂਈ ਨੀ ਮਨ ਭਰਦਾ ਬੱਚੇ ਰੋਜ਼ ਕਹਿੰਦੇ ਨੇ, ਆਈਸ ਕਰ੍ਰੀਮ ਖਾਣੀ ਐ। ਅਸੀਂ ਵੀ ਰੋਜ ਨਾਲ ਬੱਚਿਆਂ ਦੇ ਨਾਲ ਬ ਬੱਚੇ ਬਨ ਜਾਂਦੇ ਆ, ਤੇ ਆਈਸ ਕਰ੍ਰੀਮ ਖਾ ਲੈਣੇ ਆ ਇਸ ਕਰਕੇ ਨਾ ਮੇਰਾ ਵੇਟ ਬੜਾ ਗੇਨ ਹੋ ਗਿਆ, ਐਹ ਦੋ ਮਹੀਨੇ ਵਿੱਚ ਤੇ ਹੁਨ ਮੈਂ ਸੋਚ ਰੀਆਂ ਮੈਂ ਹੁਨ ਨਾ ਸਾਰਿਆਂ ਕੋਲ ਰਾਹਏ ਲੈ ਰਹੀ ਸੀਗੀ ਓਹਦੇ ਕੋਲ ਲਿੱਤੀ ਓਹਦੀ ਮੈਨੂੰ ਮੁਸ਼ਕਿਲ ਲੱਗੀ ਡਾਇਟ। ਫੇਰ, ਮੈਂ ਕਿਹਾ ਤੁਹਾਡੇ ਕੋਲ ਪੁੱਛਦੀਆ। ਹਾਂਜੀ, ਤੇ ਬਸ ਫਿਰ ਹੁਨ ਵੇਖਾਂਗੀ ਹੁਨ, ਜਿਹੜਾ ਮੈਂ ਕੁੱਛ ਕਰਕੇ ਦੇਖਾਂਗੀ ਥੋੜਾ -ਥੋੜਾ ਜਿਵੇਂ-ਜਿਵੇਂ ਕੋਈ ਕਹਿੰਦਾ ਐ। ਜਿਵੇਂ ਮੇਰਾ ਵੇਟ ਘੱਟ ਗਿਆ, ਤੇ ਘੱਟ ਗਿਆ ਫੇਰ ਨਾ ਘੱਟਿਆ ਤੇ ਫੇਰ ਦੇਖੀ ਜਾਏਗੀ ਜੀ। ਕੀ ਕਰੀਏ ਫੇਰ ਹੁਨ। ਹਾਂਜੀ, ਭੁੱਖੇ ਤੇ ਰਿਹਾ ਨੀ ਜਾਂਦਾ, ਸਾਡੇ
ਬਿਲਕੁਲ ਜੀ।
ਹਾਂਜੀ, ਜੇ ਬਾਕੀ ਐ ਏ ਨਾ ਜੇ ਪਤਲੇ ਹੋ ਜੋ ਨਾ ਥੋੜਾ ਕੱਪੜਾ ਵੀ ਜੱਚਦਾ ਮੋਟ ਤੇ, ਬੰਦੇ ਨੂੰ ਨਾ ਜੱਚਦਾ ਨੀ, ਕੱਪੜਾ ਲਾ ਪਾਇਆ ਲਾਇਆ।
ਹਾਂਜੀ।
ਹਾਂਜੀ, ਚਲੋ ਭੈਨ ਜੀ ਮੇਰੀ ਨਾ ਡਾਇਟ ਦਾ ਸਮਾਨ ਬਣਾਉਨ ਦਾ ਟੈਮ ਹੋ ਗਿਆ ਐ। ਠੀਕ ਹੈ। ਭੈਣ ਜੀ ਸਤਿ ਸ੍ਰੀ ਅਕਾਲ ਜੀ।